ਹੈਲੋ।
ਹਾਂਜੀ।
ਹਾਂਜੀ ਮਹਾਰਾਜ ਕੇ ਹਾਲ ਹੈ ਜੀ।
ਓਦਾਂ ਹੀ ਤੂੰ ਸੁਣਾ ਕਿੱਦਾਂ?
ਬਸ ਠੀਕ ਹੈ ਜੀ, ਠੀਕ ਠਾਕ ਤੁਸੀਂ ਸੁਣਾਓ?
ਬਸ ਵਧੀਆ।
ਹੋਰ ਕਿੱਧਰ ਘੁੰਮਿਆਏ?
ਮੈਂ ਡਿਊਟੀ ਤੋਂ, ਮੈਂ ਕਿੱਥੇ ਘੁੰਮਣਾ।
ਡਿਊਟੀ ਤੋਂ
ਡਿਊਟੀ ਤੋਂ ਘਰੇ, ਘਰ ਤੋਂ ਡਿਊਟੀ। ਹਾਂ ਵਧੀਆ ਜੀ ਵਧੀਆ ਠੀਕ ਠਾਕ। ਹੈਂ ਕਿਵੇਂ ਹੈਲੋ ਹਾਂਜੀ ਗਲ ਜੀ
ਤੁਸੀਂ ਦੱਸੋ
ਗਰਮੀ ਬਹੁਤ ਹੋ ਗਈ ਵਾਬੇ ਅੱਜ ਕੱਲ ਜਿੰਨਾ ਮੀਂਹ ਪਿਆ ਜ ਉਹ ਤੋਂ ਵੱਧ ਗਰਮੀ ਹੋ ਗਈ ਕਿ ਨਹੀਂ ਸਾਹ ਨੀ ਆ ਰਿਹਾ
ਭਤ ਖੜੀ ਦੁਆਰਾ
ਹੈਂ
ਹੁੰਦਾ ਹੀ ਹੈ ਫ਼ਰਕ ਗਰਮੀ ਹੈ ਨਾ ਗਰਮੀ ਬਹੁਤ ਪੈ ਰਹੀ ਹੈ ਨਾ
ਗਰਮੀ ਨੇ ਆਪਣਾ ਰੂਪ ਕੁਤੇ ਖਾਣਾ ਤੇ ਖਾਣਾ ਆਇਆ ਕੋਈ ਘਰੇ
ਇਹ ਜ ਤਾਂ ਬੰਦਾ ਘੁੰਮਣ ਜਾਵੇ
ਹਾਂ ਵਧੀਆ ਬੇਟਾ ਹੁਣ ਗਿਆ ਹੋਇਆ ਇੰਜੋਏ ਕਰ ਰਿਹਾਹਾ ਪੂਰਾ
ਆਜ ਮੁੜ ਕੇ
ਕਿੱਥੇ ਅੱਜ ਕਰਾਫਟਿੰਗ ਕਰਨ ਗਏ ਨੇ
ਹਮ ਰਿਵਰ ਕਰਾਫਟਿੰਗ ਕਰਨ ਗਏ ਨੇ ਅੱਜ
ਟ੍ਰਰਾਫਿੰਗ
ਹਾਂ
ਥਰਾ ਪੇ ਹੈ
ਕੁੱਲੂ
ਅੱਛਾਥੇਰਵਾਉਣੀ ਪਕਦੀ ਹਨ
ਹਾਂ ਉਹ ਕ ਪਾਪਾ ਸਾਰੇ ਦੋਸਤ ਕਰ ਰਹੇ ਨੇ ਮੈਂ ਕਿਹਾ ਧਿਆਨ ਨਾਲ ਕਰਿਓ ਯਾਰ ਥੋੜਾ ਰਿਸਕੀ ਹੋ ਜਾਂਦਾ ਹ ਯਾਰ ਆਵਾਜ਼ ਘੱਟ ਰਹੀ ਆ ਨਾ
ਹ ਜ਼
ਅੱਛਾ
ਹੈਲੋ
ਹਮ ਪਹਿਲਾਂ ਉੱਥੇ ਉਹਨਾਂ ਨੇ ਉਹ ਕੀਤੇ ਜਿਹੜੇ
ਅਤੇ ਵਾਪਸੀ ਹੋ ਗਈ ਬੇਟੇ ਦੀ ਫਿਰ
ਪਰ ਹੈਂ ਹਾਂ ਜੇ ਰਾਤ ਨੂੰ ਵਾਪਿਸ ਹੋਜੂਗਾ ਸਵੇਰੇ ਪਹੁੰਚੂ ਸਾੱਜਰੇ ਉੱਥੋਂ ਰਾਤ ਨੂੰਿ ਡਿਨਰ ਕਰਕੇ ਨਿਕਲ ਲਣਗੇ
ਅੱਛਾ ਜਰਾ ਠੀਕ ਹੈ ਠੀਕ ਹੈ ਅਸਰੀ ਪਹੁੰਚ ਹੋਣਾ
ਹ ਹਾਂ ਜਿੱਥੇ ਅਸੀਂ ਨ ਗਏ ਉੱਥੇ ਉਹ ਘੁੰਮਣ ਦੇ ਗਿਆ ਦੇਖ ਇੰਜੋਏ ਕਰਨ ਗਿਆ ਨਹੀਂ ਉਹ ਪਲਦ ਜੇ ਤੇ ਨਹੀਂੀ ਬੈਠ ਕੇ ਭੱਜਦੇ ਹੁੰਦੇ ਉਹ ਵੀ ਕਰਕੇ ਆਇਆ
ਸ
ਉਹ ਜਿਹੜਾ ਉੱਪਰੋਂ ਪਹਾੜ ਤੇ ਬੰਨ ਕੇ ਸੰਗਲ ਸੁੰਗਲ ਦੇ ਧੱਕਾ ਮਾਰਦੇ ਆ ਨੀਚੇ ਉਹ ਵੀ ਕਰਕੇ ਆਇਆ
ਠੀਕ ਹੈ ਉਹ ਤਾਂ ਇਹ ਖ਼ਤਰਨਾਕ ਜੀਜ਼ ਬਹੁਤ
ਉਹ ਹੈ ਤਾਂ ਕਹਿੰਦਾ ਪਾਪਾ ਮਜ਼ਾ ਹੀ ਬੜਾ ਆ
ਤਿਆਰ ਨਾਲ ਫੇਰ ਵੀ ਯਾਰਬਾਰ ਤ ਚੋਣਾਂ ਕਰਨੀ ਕਿ ਨਹੀਂ
ਨਾ ਨਾ ਐਏਂ ਤਾਂ ਟੀਚਰ ਨਾਲ ਨੇ ਸਾਰੇ ਉਹਨਾਂ ਦੇ ਅੰਡਰ ਹੋ ਰਿਹਾ ਆ ਸਾਰਾ ਕੰਮ
ਨੀ ਚਲੋਦਾ ਸ ਸੁਪਰ ਬੀਜ਼ ਹੋਰ ਜਾਣਾ ਕੰਮ ਸਾਰਾ
ਹਾਂ
ਪਰ ਫੇਰ ਵੀ ਚ ਪਤਾ ਨੀ ਲੱਗਦਾਣਾ ਮਾੜੇ ਟਾਈਮ
ਉਹ ਤਾਂ ਹੈ ਮੈਂ ਉਹ ਤਾਂ ਕਰਿਆ ਸਾਰਾ ਕੁਛ ਕੇਿਆ ਦਾਂ ਹੁਣ ਤਾਂ ਰਾਫਟਿੰਗ ਵੀ ਮੇਰੇ ਕਿਹਾ ਖ਼ਤਮ ਹੋਣ ਵਾਲੀ ਹੋਣੀ ਆ ਉਹਨਾਂ ਦੀ
ਅੱਛਾ ਅੱਛਾ ਟੀ ਵੀ ਨਾਲ ਗ ਨਾਲ
ਹਾਂ ਸਾਰੇ ਲਾਦੇ ਨੇ ਫਿਰ ਅਗਲਾ ਗਿਆ ਅਗਲਾ ਕਹਿੰਦਾ ਚਾਰ ਹੁਣ ਆਇਆ ਹੋਇਆ ਅੱਠ ਸੌ ਰੁਪਇਆ ਲੈਂਦੇ ਨੇ ਰਾਫਟਿੰਗ ਦਾ
ਅੱਛਾ ਜੀ ਇੰੇ ਪੈਸੇ ਅੱਛਾ ਅੱਛਾ
ਦੋ ਹਜ਼ਾਰ ਦੋ ਹਜ਼ਾਰ ਦੇ ਕੇ ਭੇਜ ਸੀ ਵੀ ਤੂੰ ਮਾੜਾ ਮੋਟਾ ਕੁਝ ਕਰ ਲਈ ਐਕਟੀਵਿਟੀ ਘੱਟ ਕਰੀ
ਹਾਂ
ਵਿੇਹੜਾ ਆਇਆ ਉੱਥੇ ਉਹ ਫਿਰ ਮੈਨੂੰ ਵੀ ਇਹੀ ਸੀ ਯਾਰ ਹੁਣ ਗਿਆ ਫੇਿਰ ਪਤਾ ਨੀ ਕਦੋਂ ਜਾਣਾ
ਹਾਂ ਹਾਂ ਬੱਚਿਆਂ ਨੂੰ ਪਤਾ ਕਿ ਦੂਜੇ ਨੂੰ ਦੇਖ ਕੇ ਹੁੰਦਾ ਹੀ ਹੈ ਵੀ ਕਰ ਦੇਣਾ ਵੀ ਕਰਾਂ ਨਿਆਣਾ ਆ ਨਹੀਂ ਬਦਿਆ
ਚਾਨੂੰ ਇੱਕ ਵਾਰੀ ਗਿਆਰਾਂ ਬਾਰਾਂ ਹਜ਼ਾਰ ਲੱਗ ਗਿਆ ਤਾਂ ਉਹਦੇ ਇੰਜੋਏ ਤਾਂ ਕਰ ਆਇਆ। ਕਹਿ ਤਾ ਦਊਗਾ ਮੈਂ ਇੱਥੇ ਗਿਆ ਵੈਂ ਆਹ ਕੀਤਾ। ਮੈਂ ਉਹ ਕੀਤਾ।
ਨਾਲੇ ਡੈਡੀ ਨੂੰ ਯਾਦ ਕਰੂਗਾ ਬੜੇ ਹੋ ਕੇ ਵੀ ਡੈਡੀ ਸਾਨੂੰ ਇਸ ਤਰ੍ਹਾਂ ਦਾ ਤ ਨਹੀਂ। ਅੱਛਾ।
ਸਹੀ ਗੱਲ ਹੈ।
ਆਹੀ ਉਮਰ ਹੁੰਦੀ ਮਨ ਕਿ ਨਹੀਂ ਵੀ ਲਾਂਘੀ ਲਾਂਘਗੀ।
ਮੁੜਕੇ ਆਪਣੇ ਵਾਂਗੂ ਵਿਚਾਰੇ ਨੇ ਪੈ ਜਾਣੇ ਜਿੰਮੇਵਾਰੀ ਚ
ਬਸ ਬਸ
ਤਾਂਹੀ ਸਵਾਲ ਰਹਿ ਗਿਆ ਹੋਰ ਫਿਰ ਤਾਂ ਕਾਲਜ ਤਾਂ ਮਿੰਟ ਚ ਨਿਕਲ ਜਾਂਦਾ ਪਲੱਸ ਟੂ ਤੱਕ ਹੀ ਹੌਲੀ ਹੌਲੀ ਨਿਕਲਦਾ। ਕਾਲਜ ਦਾ ਪਤਾ ਹੀ ਨਹੀਂ ਲੱਗਦਾ ਕਿਵੇਂ ਨਿਕਲ ਗਿਆ।
ਤਾਂ ਲਾਈਫ ਤਾਂ ਪਤਾ ਇ ਦੀ ਗੱਲ ਲੰਘ ਜਾਂਦੀ ਹੈ
ਹੂੰ
ਉਹਦੇ ਬੰਦੇ ਚ ਵੈਸੇ ਹੀ ਜਵਾਨੀ ਦਾ ਜੋਸ਼ ਜਿਹਾ ਹੁੰਦਾ। ਬੰਦਾ ਉਹੀ ਹਵਾ 'ਚ ਫਰੀ ਜਾਂਦਾ ਆਪਣੀ ਕੇ ਨੀ
ਉਹੀ ਤਾਂ ਹੈ। ਹੋਰ ਤੂੰ ਸੁਣਾ ਨਵੀ ਤਾਜੀ ਬਾਈ
ਬਸ ਠੀਕ ਹੈ ਯਾਰ ਸਭ ਠੀਕ ਹੈ।
ਕੀ ਹੋਇਆ ਬੜਾ ਠੰਡਾ ਜਿਹਾ ਬੋਲਦਾ।
ਨਹੀਂ ਮੈਂ ਬੈਠਾ ਆ ਗੱਲਾਂ ਸੁਣਦਾ। ਮੈਂ ਕਿਹਾ ਗਰਮੀ ਬਹੁਤ ਗਰਮੀ ਬੋਤ ਬੁਰਾ ਹਾਲ ਹੈ ਗਰਮੀ ਪਾ ਹੈ।
ਗਰਮੀ ਦਾ ਭਰਾਵਾ ਹੁਣ ਕੀ ਕਰ ਸਕਦੇ ਹਾਂ।
ਨਾ ਨਾ ਮੌਸਮਾਂ ਨਾਲੇ ਹੁੰਦਾ
ਆਪਣੇ ਟੈਮ ਤੇ ਸਭ ਸਭ ਕੁਛ ਪੈਣਾ
ਹਾਂ ਸਹੀ ਗੱਲ ਹੈ ਇਹ ਵੀ ਜ਼ਰੂਰੀ ਹੈ। ਗਰਮੀ ਵੀ ਸਰਦੀ ਵੀ ਸਭ ਜ਼ਰੂਰੀ ਹੈ। ਅੱਛਾ ਉੱਥੇ ਫਿਰ ਜਾਇਏ ਕੁੱਲੂ ਕੁੱਲੂ ਮਨਾਲੀ ਗਿਆ ਬੇਟਾ ਹੋਰ ਕਿੱਥੇ ਗਿਆ।
ਕੁੱਲੂ ਪਹਿਲਾਂ ਗਏ ਮਨਾਲੀ ਨਹੀਂ ਪਹਿਲਾਂ ਗਏ ਮਨੀਕਰਨ ਸਾਹਿਬ ਗੁਰਦੁਆਰੇ ਮੱਥਾ ਟੇਕਿਆ ਫੇਰ ਗਏ ਮਹਾ ਮਨਾਲੀ ਉੱਥੇ ਹੋਟਲ 'ਚ ਰੁਕੇ ਫਿਰ ਗਏ ਰੋਹਤਾਂਗ ਉੱਥੇ ਵੀ ਉਹਨਾਂ ਨੇ ਬ ਕੱਪੜੇ ਕੁਪੜੇ ਪਾ ਕੇ ਬਰਫ਼ ਚ ਗਏ ਢਾਈ ਸੌ ਰੁਪਏ ਦਾ ਸੂਟ ਮਿਲ ਜਾਂਦਾ ਉਹ ਪਾ ਕੇ ਫਿਰ ਬਰਫ਼ ਚ ਗਏ।
ਅੱਛਾ ਕਰ ਰੈਂਟ ਤੇ ਮਿਲ ਜਾਤੇ ਹੈ।
ਹਾਂ
ਅੱਛਾ
ਉਸ ਤੋਂ ਬਾਅਦ ਆ ਕੇ ਆਪਣਾ ਸਾਰਾ ਉੱਥੇ ਆ ਗ ਸਾਰਾ ਕੁਛ ਕਰ ਘੁਰ ਕੇ ਹੁਣ ਕੁੱਦੂ ਆਏ ਹੋਏ ਨੇ
ਅੱਛਾ ਠੀਕ ਹੈ ਠੀਕ ਹੈ
ਕੁੱਲੂ ਪਹਿਲਾਂ ਆਉਂਦਾ ਕਿ ਬਾਅਦ ਚੋਂ ਆਉਂਦਾ
ਬਾਈ ਮੈਂ ਕਦੇ ਗਏ ਨੀ ਇੱਧਰ ਨੂੰ ਮੈਂ ਤੈਨੂੰ ਦੱਸਾਂ
ਅੱਛਾ ਅੱਛਾ
ਮੈਂ ਕਦੇੋਂ ਨਹੀਂ ਚਦ
ਓਕੇ
ਤੇ ਬੇਟੇ ਨੂੰ ਪਤਾ ਉਹਊ ਹੁਣ ਜਾ ਕੇ ਆਇ
ਉਹ ਤਾਂ ਬਚਾਰਾ ਬੱਸ ਚ ਬੈਠਾ ਉਹਨੂੰ ਤਾਂ ਇੰਨਾ ਪਤਾ ਵੀ ਆਏਂ ਗਈਏ ਉੱਥੇ ਬੜਾ ਪਹਾੜਾਂ ਚ ਪਤਾ ਲੱਗਦਾ ਵੀ ਬੰਦਾ ਅੱਗੇ ਨੂੰ ਜਾ ਰਿਹਾ ਕਿ ਪਿੱਛੇ ਨੂੰ ਆ ਰਿਹਾ
ਹਾਂ ਇਹ ਵੀ ਗੱਲ
ਪਹਾੜਾਂ ਚ ਨਹੀਂੀ ਸਫ਼ਰ ਦਾ ਪਤਾ ਲੱਗਦਾ
ਹ ਨਿਆਣਾ ਵੀ
ਆਹ ਬੜਾ ਰੌਲਾ ਪੈ ਰਿਹਾ ਕਵੇ
ਹਾਂ ਪਤਾ ਨਹੀਂੀ ਲੱਗਦਾ ਸਹੀ ਗੱਲ ਆ
ਉਹ ਵਧੀਆ ਰੇਟ ਮਰੀ ਜੀ
ਹੋਰ ਠੀਕ ਮੈਂੇ
ਠੀਕ ਹੈ ਦਵਾਈਆਂ ਚੱਲ ਜਾਂਦੀਆਂ ਰ ਪਤਾ ਹੀ ਤਨੂੰ ਅੱਜ ਕੱਲ੍ਹ ਲਾਈਵ ਜ਼ਿੰਦਗੀ ਦਾੱਕ ਨਹੀਂ
ਸਿਆਣਿਆਂ ਤਾਂ ਯਾਰ ਔਖਾ ਹੋ ਜਾਂਦਾ ਫੁੱਲਾਂ ਵਰਗੇ ਹੋ ਜਾਂਦੇ ਨੇ
ਸਹੀ ਹੈ
ਹਣ ਜਦੋਂ ਮੰਮੀ ਪਹਿਲਾਂ ਢਿੱਲੇ ਹੋਏ ਸੀ ਮੈਂ ਤਾਂ ਗੋਦੀ ਚੱਕ ਹੀ ਲੈ ਗਿਆ ਸੀਗਾਰ ਇੱਕਦਮ ਸ
ਬੜ ਪੜਦੇ
ਐਮਰਜੈਂਸੀ ਵੀ ਐਡੀ ਕੋਈ ਖ਼ਾਸ ਯਾਰ ਫੈਸਿਲਿਟੀ ਨਹੀਂ ਹੈਗੀ ਵੱਧ ਤੋਂ ਵੱਧ ਇੰਜੈਕਸ਼ਨ ਲਾ ਦਿੰਦੇ ਨੇ ਹਲਕਾ ਫੁਲਕਾ ਗਲੂਕੋਸ ਲਾ ਦਿੰਦੇ ਨੇ ਚਾਰ
ਆਹੀ ਹੈ ਸਹੀ ਗੱਲ ਆ ਥ ਜਤਨਾ ਰਹੀਂ ਹ
ਹ
ਕਿਆ ਕਰੇ ਬੰਦਾ ਹੁਣ ਕਰਰ ਡਾਟਰ ਬਦਾ ਪੱਲੇ ਪੈਣਾ ਨੀ ਚਾਹੀਦਾ ਕਿਥੇ ਹਨਾ ਬੰਦ ਫੌਦਾ ਫਿਰਦਾ ਹੀ ਲਾਘਸਾਰੇ ਬਹੁਤ ਔਖਾ ਹੁੰਦਾ ਬੰਦੇ ਨੂੰ
ਹਮ ਮੇਰੇ ਨਾਲ ਦਾ ਬੰਦਾ ਪਤਾ ਕੀ ਕਹਿੰਦਾ ਕਹਿੰਦਾ ਆ ਸੰਡੇ ਮੈਂ ਵੀ ਘੁੰਮਣ ਜਾਣਾ ਮੈਂ ਕਿਹਾ ਕਿੱਥੇ ਕਹਿੰਦਾ ਮਰਿੰਡੇ ਕਹਿੰ ਮੈਂ ਕਿਹਾ ਕਿਉਂ ਕਹਿੰਦਾ ਨਹਿ ਨਹਿਰ ਤੇ ਨਾ ਕਿਉਂ ਮੈਂ ਜਾ ਯਾਰ ਮੈਂ ਪਤਾ ਨੀ ਕਿਹੜਾ ਤੂੰ ਜਵਾਾਕਾਂ ਦੇ ਮੁੰਡਿਆਂ ਦੇ ਦੇਖਲਾ ਸੋਜੇ ਮੈਂ ਕਿਹਾ ਚੱਲ ਤੂੰ ਚੰਡੀਗੜ੍ਹ ਤੋਂ ਪਹਾੜ ਪਹਾੂੜ ਚ ਸ਼ਿਮਲੇ ਕਰਨੀ ਜਾਏ। ਚੰਗਾ।
ਕ ਕਿਸਾਨੀਪੁਰ ਜਾਇ ਨੇ ਸ਼ਿਮਲੇ
ਹਾਂ। ਓਹੀਨੇ ਚੰਡੀਗੜ੍ਹ ਤੋਂ ਆਉਣਾ ਨਾ ਉਹੁਨੇ
ਅੱਛਾ ਅੱਛਾ। ਅੱਛਾ ਉੱਧਰ ਲੈ ਠੀਕ ਹੈ।
ਉੱਧਰ ਕਿੱਥੇ ਨਹਿਰਾ ਨੂਰਾ ਚੋਆ ਚੋਆ ਕੁਛ ਨੀ ਹੈਗਾ ਚੰਡੀਗੜ੍ਹ ਕਹਿੰਦੀ ਕੀ ਯ
ਹਾਂ ਚੰਡੀਗੜ੍ਹ ਮੋਹਾਲੀ ਕੋਈ ਨਹਿਰ ਨਹੀਂ ਹੈਗੀ ਹਾਂ।
ਫਾਇਦਾ ਹੀ ਨਹੀਂ ਉਹ ਮੈਨੂੰ ਨੀ ਵਧੀਆ ਲੱਗੀ ਉੱਥੇ ਦੀ ਲਾਈਫ ਚੰਡੀਗੜ੍ਹ ਦੀ
ਆਪਾਂ ਨੂੰ ਤਾਂ ਵਧੀ ਲੱਗਦੇ ਲੋਕ ਬਣੀ ਕਿ ਮੇਰੇ ਨੇ ਰੁੱਖੇ ਦੇ ਲੋਕ ਹੈ ਨਹੀਂ।
ਹੂੰ ਜਿਹਾ ਜਿਆ ਉੱਥੇ ਦਾ ਪਾਣੀੀਆਂ ਉਹ ਜੇ ਲੋ ਹੋ
ਹੈ। ਹੀ ਨਹੀਂ ਕਿਸੇ ਨੂੰ ਕਿਸੇ ਤੱਕ ਮਤਲਬ ਉੱਥੇ ਯਾਰ ਬਾਰ ਬਾਰਰ ਦੇ ਲੋਕ ਬੇ ਆਏ ਜੱਦੀ ਰਹਿਣ ਨਾਲ ਉਥੇ ਇੱਕ ਨਹੀਂ ਸੀ।
ੳ ਤਾ ਹੈ।
ਕੋਈ ਯੂ ਪੀ ਦਾ ਕੋਈ ਬਿਹਾਰ ਦਾ ਹੈ ਜੀ ਕਿਸੇ ਨੂੰ ਕਿਸੇ ਨਾਲ
ਹੁਣ ਮੋਹਾਲੀ ਆ ਨੇ ਜਿਹਨਾਂ ਦੇ ਪੁਰਾਣੇ ਮਕਾਨ ਹੋ ਗਏ ਉਹਨਾਂ ਨੇ ਬਿਆਸੀ ਲਾਂਗੇ ਭਏਂ ਟੱਪੀ ਜਾਂਦੇ ਨੇ ਥ੍ਹੇ ਉਹ ਤਾਂ
ਉਹ ਉੱਥੇ ਸਿਰਫ ਕੰਮ ਕਰਨ ਵਾਸਤੇ ਠੀਕ ਹੈ, ਰਹਿਣ ਵਾਸਤੇ ਲਾਇਕ ਗਈ ਹੈ। ਨੀ ਹੈ। ਉਹ ਤਾਂ ਰ ਰਜੇਵਾੜੇ ਲੋਕਾਂ ਦਾ ਸ਼ਹਿਰ ਹੈ ਮਾੜੇ ਬੰਦੇ ਵਾਸਤੇ ਔਖਾ ਇੱਧਰ ਰਹਿਣਾ
ਉਹ ਤਾਂ ਹੈ।
ਟਾਈਮ ਹੋ ਗਿਆ।
ਹੋਰ। ਨਵੀਂ ਤਾਜੀ। ਚੱਲ ਠੀਕ ਆ ਓਕੇ।
ਸਮਣੇ ਕਰ ਦੋ ਮਟ ਕਰਦ ਠੀਕ ਹੈ।